ਉਹ ਸਤਿ ਸ਼੍ਰੀ ਅਕਾਲ ਕੋਈ ਨੂੰ ਬੱਚਿਆ ਨੂੰ ਕਹਿਣ ਡੀ ਮੈਂ ਕਿਹਾ ਫੋਨ ਲਗਾਇਆ ਹੁਣ ਹੁਲਾ ਨਾ ਕਰਿਓ ਤੁਹੀ ਸ਼ਾਂਤੀ ਨਾ ਕਰੋ ਦੋ ਟਿਊਸ਼ਨ ਦੇ ਨਾ ਹੋਮਵਰਕ ਬ ਪੁੱਛਿਆ ਹੋਇਆ ਤਾਂ ਉਹੀ ਕਹਿਣ ਡੀ ਆ ਕੀ ਕਰਲਾ ਹੋਮਵਰਕ
ਅੱਛਾ ਸਕੂਲ ਛੁੱਟੀ
ਹਾਂਜੀ ਉਹੀ ਫਿਰ ਉਹ ਛੁੱਟੀ ਸੀ ਅੱਜ ਬੱਚਿਆਂ ਦਾ ਪੀਟੀਐਮ ਸੀ।
ਅੱਛਾ।
ਅ ਬੱਚਿਆਂ ਦਾ ਪੀਟੀਐਮ ਸੀ ਤੇ ਇਹਨਾਂ ਦੀ ਛੁੱਟੀ ਕੀਤੀ ਸੀ ਵੱਡਿਆਂ ਨੂੰ
ਅੱਛਾ।
ਹਾਂ। ਇਸ ਤਰ੍ਹਾਂ ਉਹ ਇਸ ਤਰ੍ਹਾਂ ਹੀ ਕਰਦੇ ਆ ਜਿਸ ਤਰ੍ਹਾਂ ਇਹਨਾਂ ਦੀ ਛੁੱਟੀ ਕਰ ਦਿੰਦੇ ਆ ਤੇ ਉਹਨਾਂ ਦਾ ਪੀਟੀਐਮ ਰੱਖ ਲੈਂਦੇ ਆ ਜੇ ਉਹਨਾਂ ਦਾ ਹੈ ਤੇ ਫਿਰ ਇਹਨਾਂ ਦੀ ਛੁੱਟੀ ਹਾਂ। ਵਾਰੀ ਵਾਰੀ ਹਾਂ ਐਤਵਾਰ ਨੂੰ ਹੁੰਦਾ ਉਤਰਾ ਤੇ ਹੁੰਦਾ ਤੇ ਇਹ ਦੋ ਤਿੰਨ ਮਹੀਨੇ ਬਾਅਦ ਹੀ ਹੁੰਦਾ ਆ ਹੂੰ ਓ ਤੇ ਆ ਹੂੰ ਹਾਂ। ਹੋਲੇ ਹੋਲੇ ਬਣ ਜਾਂਦੀ ਸਿੜੀ ਹੋਰ ਕੀ
ਹੂੰ,,,
ਫਿਰ ਖਾਵਾਂਗੇ ਉਹੀ ਫਿਰ ਚਾਚੂ ਬੁਖਾਰ ਚੜਿਆ ਸੀ ਤੇ ਫਿਰ ਉਹ ਚਾਚੀ ਗਈ ਸੀ ਲੈ ਕੇ ਦੋਵਾਂ ਨੂੰ ਹੂੰ ਵੱਡੀ ਵਾਲੀ ਦਾ ਹੀ ਛੋਟੀ ਆ ਨਹੀਂ ਹਾਲੀ ਥੋੜਾ ਉਹਦਾ ਠੀਕ ਹੈ ਵੈਲਿਡ
ਹੂੰ,,,
ਬੁਖ਼ਾਰ ਫਿਰ ਲੱਗਦਾ ਹੀ ਹੈ ਟਾਈਮ ਉਤਰਨ ਚ ਤੇ ਹਾਂ ਇਹਨਾਂ ਨੂੰ ਵੀ ਦੋ ਤਿੰਨ ਦਿਨ ਲੱਗ ਹੀ ਗਏ ਸੀ ਸੜਿਆ ਹੀ ਤੇ ਹਾਂ ਲੱਗਦਾ ਹੀ ਆ ਓ ਟਾਈਮ ਤੇ
ਅੱਛਾ।
ਹੂੰ,,, ਹਾਂ ਉਹੀ ਫਿਰ ਵੱਡੀ ਵਾਲੀ ਉਹ ਨਹੀਂ ਉਹ ਤਾਂ ਜੋ ਹੈਗੀ ਆ ਤਾਏ ਦੀ ਕੁੜੀ ਉਹਨੇ ਵੀ ਸਵੇਰੇ ਸਵੇਰੇ ਮੈਸੇਜ ਕੱਲ ਦਿੱਤਾ
ਹੂੰ,,,
ਕਿ ਆਗੇ ਕਰਕੇ ਮੈਂ ਕਿਹਾ ਅੱਛਾ ਖੁਸ਼ ਹੋਗੀ ਹੋਣੀ ਹਾਂ ਫਿਰ ਉਹ ਮਾਮੀ ਦਾ ਮੁੰਡਾ ਵੀ ਹਾਂ ਉਹ ਵੀ ਲੱਗਾ ਹੋਇਆ ਸੀ ਉਹ ਵੀ ਕਹਿਣ ਡਿਆ ਸੀ। ਕਹਿੰਦਾ ਕਿ ਕੁੱਛ ਵਿਖੇ ਤਾਂ ਮਜ਼ਾ ਵੀ ਆਵੇ ਗੱਲ ਕਰਨ ਚ ਕਹਿੰਦਾ ਕੁੱਛ ਵੇਖਣ ਨੀ ਦਿਆ ਕੀ ਕਰੀਏ ਮੈਂ ਕਿਹਾ ਕਰੋ ਕਰੋ ਤਾਂ ਕੰਪਲੀਟ ਫਿਰ ਤੇ ਦੇਖੇਗਾ ਹਾਂ। ਕੋਈ ਗੱਲ ਤੇ ਵਧਣ
ਛੋਟੀ ਵਾਲੀ ਦਾ
ਹਾਂ ਛੋਟੀ
ਅੱਛਾ ਉਹਦਾ ਵੀ ਆਇਆ ਸੀ।
ਹੂੰ-ਹੂੰ, ਓਦਨ ਇਹ ਕਹਿਣ ਡਿਆ ਸੀ ਅੱਜ ਨੀ ਆਇਆ।
ਅੱਛਾ, ਅੱਛਾ, ਉਹ ਵੀ ਅੱਜ ਮੀਟਿੰਗ ਸੀ ਸਕੂਲ 'ਚ ਉੱਧਰ ਗਏ ਹੋਏ ਸੀ।
ਅੱਛਾ ਹਾਂ ਸਾਰਿਆ ਦੇ ਸਾਰੇ ਪਾਸੇ ਚੱਲਣ ਡਿਆ ਮਿੱਟੀਕਾਂ।
ਹਾਂ ਉੱਧਰ ਵੀ ਮੀਟਿੰਗ ਸੀ ਅੱਜ, ਗਏ ਹੋਏ ਪਤਾ ਨੀ ਕੀ
ਆਏ ਵੀ ਉਦੋ ਈ ਸੀ ਗਏ ਨੀ। ਬੋਲਣਾ ਹੁੰਦਾ ਉਹਨਾ ਨੇ, ਹਾਂ ਠੀਕ ਆ ਕਿਸ ਤਰ੍ਹਾਂ ਪੜਨ ਡਿਆ ਕਿਸ ਤਰ੍ਹਾਂ ਨੀ ਉਦੇ ਫੀਸ ਬਸ ਭਰੋ ਬਸ, ਉਹਦੇ ਵਾਸਤੇ ਈ ਰੱਖਦੇ ਆ।
ਉਹ ਤੇ ਹੈ, ਮੇਰੀ ਭੂਆ ਵੀ ਬਿਮਾਰ ਪਈ ਹੋਈ ਆ। ਉਹੀ ਸੋਚਣ ਡਈ ਆ ਵੀ ਜਾਵਾਂ ਦੇਖਣ ਹੁਣ।
ਅੱਛਾ ਜਿਹੜੀ ਆਈ ਨੀ ਕਹਿਣ ਡਈ ਆਉਣਾ ਆਉਣਾ।
ਹੂੰ ਹੂੰ ਉਹੀ ਕਹਿੰਦੇ ਬਿਮਾਰ ਹੋ ਗਈ ਕਰਕੇ ਮੈਂ ਨਹੀਂ ਆ ਸਕੀ ਤੇ ਸਰੀਰ ਪੂਰਾ ਕੰਬਣ ਡਿਆ ਵਾ ਪਤਾ ਨੀ ਕੀ ਹੋ ਗਿਆ।
ਅੱਛਾ, ਹੂੰ।
ਉਹੀ ਆ ਭਰਜਾਈ ਤੇ ਗਈ ਆ ਵੇਖਣ ਵਾਸਤੇ ਹੁਣ ਵੇਖੋ ਟਾਈਮ ਮਿਲੇਗਾ ਤੇ ਫਿਰ ਜਾਂਨੇ ਆ। ਗਰਮੀ ਬਹੁਤ ਜ਼ਿਆਦਾ ਨਾ ਧੁੱਪ ਪੈਂਦੀ ਇੰਨੀ ਇਕਦਮ ਕੜਾਕੀ ਨਿਕਲੀ ਹੋਈ ਆ ਜਾਣਾ ਵੀ ਮੁਸ਼ਕਿਲ ਏ ਉਹਦੇ ਚ।
ਹੂੰ ਉਹ ਤੇ ਆ ਸਾਡੇ ਵੀ ਬੱਦਲ-ਬੁੱਦਲ ਜਾ ਹੋਣ ਡਿਆ ਪਰ ਗਰਮੀ ਬ ਤੇ ਆਦਾ ਹੈ, ਹੂੰ। ਹੂੰ ਉਹੀ ਨਾ ਗਰਮੀ ਬਹੁਤ ਆ।
ਹਾਂ।
ਨਿਕਲਣ ਦਾ ਨੀ ਹੁੰਦਾ ਕਿਤੇ ਜੀਅ ਜਾਣ ਦਾ ਨੀ ਕਰਦਾ।
ਰਾਤ ਵਰੇ ਤੇ ਸਵੇਰ ਕਿੰਨਾ ਚੰਗਾ ਠੰਡਾ ਲੱਗਣ ਡਿਆ ਮੌਸਮ, ਤੇ ਬਸ ਫੇਰ ਧੁੱਪ ਨਿਕਲੀ ਤੇ ਮੀਂਹ, ਉਹ ਬੱਦਲ ਹੋ ਜਾਂਦੇ ਫਿਰ। ਗਰਮੀ ਸਗੋਂ ਲੱਗਣ ਲੱਗ ਜਾਂਦੀ ਏ।
ਹੂੰ ਇਸ ਤਰ੍ਹਾਂ ਈ ਆ ਬਸ, ਕਦੀ ਗਰਮ ਕਦੀ ਠੰਡਾ
ਉਹੀ ਨਾ।
ਹੂੰ, ਰੁਮਾਲ ਈ ਪਤਾ ਨੀ ਇਹਨਾਂ ਦੇ ਦੋ-ਦੋ ਤਿੰਨ ਤਿੰਨ ਰੁਮਾਲ ਆ ਇੱਕ ਵਿਖਦਾ ਈ ਨੀ ਆ ਟੈਮ ਤੇ ਟੈਮ ਮੰਗੋ। ਪਤਾ ਨੀ ਕਿੱਥੇ ਵੜ ਜਾਂਦਾ, ਹਾਂ ਬੰਨਣ ਵਾਲੇ।
ਹੂੰ
ਤਿੰਨ-ਤਿੰਨ ਰੁਮਾਲ ਸੀ ਤਿੰਨਾਂ ਵਿਚੋਂ ਹੁਣ ਬਸ ਇਕ ਕੋ ਈ ਆ ਬਾਕੀ ਹੋਰ ਕੋਈ ਦਿਖ ਈ ਨੀ ਰਿਹਾ।
ਅੱਛਾ
ਕਿੱਥੇ ਗਏ। ਬੜੇ ਹੁਣ ਇੱਧਰ ਉਧਰ ਜਾਂ ਉਡ ਉੱਡ ਜਾਂਦੇ, ਇਧਰ ਉਧਰ ਹੋ ਗਏ ਹੋਣੇ।
ਹਾਂ ਕੱਪੜਿਆਂ-ਕੁਪੜਿਆਂ 'ਚ ਉਹ ਹੋ ਜਾਂਦੇ ਨਾ। ਇਦਰ-ਉਦਰ, ਮੈਂ ਤੇ ਅਲੱਗੀ ਹੀ ਇਹਨਾਂ ਦੇ ਕੱਪ ਕੱਪੜੇ ਅਲੱਗ ਹੀ ਰੱਖਦੀ ਆ ਇਹਨਾਂ ਦੇ ਰੁਮਾਲ ਵੀ ਅਲੱਗ ਹੀ ਜੋੜ ਕੇ ਨਾਲ ਹੀ ਰੱਖ ਦਿੰਨੀ ਹੁੰਨੀ।
ਮੈਂ ਵੀ ਤੇ ਓਹੀ ਆ ਅਰੇ ਮੈਂ ਈ ਤਰਾ ਏਨਾ ਦੇ ਬਣਾਏ ਹੋਏ, ਫੁੱਲ ਜਾ ਬਣਾ ਕੇ ਰੱਖਿਆ ਹੋਇਆ ਵਾ। ਕੀ, ਮਤਲਬ ਪਤਾ ਚੱਲਦਾ ਈ ਨੀ ਵੀ ਮੈਚ ਨਾ ਹੋਵੇ। ਏ ਨਲ਼ ਏ ਪਰ ਓਈ ਐ ਓਈ ਆ ਕੀ ਹੋ ਜਾਂਦਾ ਫੇਰ ਵੀ ਵਲੋਗ ਤੇ ਪਾ ਕੇ ਮੈਨੂੰ ਕਈ ਵਾਰੀ ਭੁੱਲ ਜਾਂਦਾ ਕਈ ਦੂਜੇ ਚਕ ਕੇ ਲੈ ਆਉਂਦੇ। ਕੱਪੜਿਆਂ ਦੇ ਨਾਲ ਓ ਤੇ ਮੈਂ ਵੀ ਕੋਈ ਨੀ ਪਾਂਦੀ।
ਓਈ ਚੱਲਦੇ ਹੋ ਜਾਂਦੇ ਇਧਰ-ਉਧਰ।
ਕੋਈ ਹਰਕਤਾਂ ਨੀ ਨਾਲ਼ੇ ਕੱਢ ਨਾ ਲਵੇ ਪੁਆੜੇ ਕਰਨ ਡੀ ਆ।
ਸਾਡੇ ਵੀ ਛੋਟਾ ਜਿਆ ਰਮਾਲ ਐ ਪ ਪਤਾ ਨੀ ਕਿਦਾ ਤੁਰਿਆ ਫਿਰਨ ਡਿਆ ਸਾਡੇ ਘਰ ਵੀ।
ਅੱਛਾ।
ਨਿੱਕਾ ਜਿਆ ਪ੍ਰਿੰਟ ਵਾਲਾ ਰੁਮਾਲ ਆ ਤੇ ਓ ਮੈ ਲੈ ਦਾ। ਭਰਜਾਈ ਆਈ ਆ ਓਦਾਂ ਈ ਲਗਦਾ ਛੋਟ ਛੱਟ ਗਿਆ। ਰਹਿੰਦਾ ਪੁੱਛਣ ਦਾ
ਹੂੰ ਹੂੰ ਦਿਖਾਣਾ ਹੂੰ।
ਤੇ ਆਊਗੀ ਤੇ ਆਪੇ ਲੈ ਜੂ ਗੀ।
ਅਸ਼ ਆ ਸ਼ਾ।
ਹਾਂ।
ਓ ਤੇ ਹੈ ਹਾਂ ਛੁੱਟ ਜਾਂਦੇ ਕਈ ਵਾਰੀ ਏਦਾ ਦਾ ਰੁਮਾਲ ਹੁੰਦਾ ਤ
ਹਾਂ ਤੇ ਆਪ ਇੱਧਰ - ਉਧਰ ਰੱਖ ਦੂੰਗੀ ਤੇ ਫੇਰ ਲੱਭਦੀ ਰਉਂਗੀ। ਕਿੱਥੇ ਗਿਆ ਕਿੱਥ
ਹੂੰ, ਹੈਗੇ ਰੁਮਾਲ ਹੁਣ ਹੁਨੇ। ਵਾਲੇ ਅੱਛਾ ਹੂੰ।
ਹੇਗੇ ਐ ਹੁਣ ਤੇ ਦੋ ਤਿੰਨ ਹੈਗੇ ਐ।
ਹੁੰ ਹੁੰ ਓਈ ਅਗਰ ਡ੍ਰੈਸ ਮੰਗਾਇਆ ਸੀ ਆ ਗਿਆ ਹੀ।
ਹੂੰ।
ਸਾਈਜ ਚ ਛੋਟਾ ਆ ਗਿਆ ਹੁਣ ਫੇਰ ਰਿਟਰਨ ਦਾ ਕੀਤਾ ਥੋੜਾ ਛੋਟਾ ਆ ਗਿਆ ਮੈਂ ਨੌ ਤੋਂ ਦਸ ਸਾਲ ਦਾ ਮੰਗਾ ਲਿਆ ਪਰ ਇਨੂੰ ਹੁਣ ਦਸ ਤੋਂ ਗਿਆਰਾਂ ਮੰਗੋਣਾ ਪੈਣਾ।
ਤਾਂ ਤਾ ਮੰਗਾਉਣਾ ਚਾਈਦਾ ਈ ਗਿਆਰਾਂ ਤੋਂ ਵੀ ਛੱਡ ਕੇ ਬਾਰਾਂ ਦਾ ਮੰਗਾਉਣਾ ਚਾਈਦਾ ਈ ਫੇਰ ਆਉ।
ਹਾਂ, ‌ਓਈ ਦਸ ਤੋਂ ਗਿਆਰਾਂ ਦਾ ਕੀਤ ਤਾਂ ਹੁਣ ਹੂੰ- ਹੂੰ ਦੇਖੋ ਹੁਣ ਅਗਰ ਹੁਣ ਵੀ ਨਈ ਸਈ ਆਇਆ।
ਹੂੰ ਫੇਰ ਬਾਰਾਂ ਦਾ ਫੇਰ ਬਾਰਾਂ ਦਾ ਮੰਗਾਉਣਾ ਪੈਣਾ।
ਆ ਫੇਰ ਕੈਂਸਲ ਕਰਕੇ ਫੇਰ ਦੂਸਰਾ ਈ ਕੁਛ ਵੇਖੁੰਗੀ।
ਹਾਂ।
ਹੂੰ ਹੂੰ।
ਸਿਟੀ ਮਾਲ ਮੂਲ ਤੋ ਲੇ ਲੈਂਦੇ ਨੀ ਚੰਗਾ ਰੈਣਾ ਈ ਸਗੋਂ ਬੱਚੇ ਨੂੰ ਨਾਲ ਲਿਜਾ ਕੇ।
ਹਾਂ ਕੁੜੀ ਖੁਦ ਓਈ ਕਈ ਜਾਨਡੀ ਓਈ ਤੁਸੀ ਬੋਲਣ ਡਿ ਆ ਤੇ ਕਰਨ ਡਿਆ ਕਿਆ ਹੈ ਦੇਖੀ ਐਂਜ ਮੈਂ ਬੋਲਿਆ ਸੀ ਨਾ।
ਹੈਗੀ ਲਾਗੀ
ਹਾਂ ਲਾਗੇ ਈ ਬੈਠੀ ਏ।
ਹਾਂ ਬੱਚੇ ਨੂੰ ਨਾਲ ਲੈ ਕੇ ਜਾਣਾ ਮੇਰਾ ਨਾ ਬੱਚਾ।
ਹੂੰ ਮੈਂ ਤੇ ਗੀ ਨਈ ਬੱਚੇ ਬੱਚੇ ਨੇ ਆਪੇ ਮੈਨੂੰ ਦਿਖਾਇਆ ਕੈਂਦਾ ਮੰਮੀ ਆਹ ਚੰਗਾ ਲੱਗਣ ਡਿਆ। ਤੇ ਮੈਂ ਕਿਹਾ ਠੀਕ ਆ ਫਿਰ, ਹਾਂ ਕਹਿੰਦੀ ਆ ਚੰਗਾ ਲੱਗਣ ਡਿਆ ਤੇ ਮੈਂ ਕਿਹਾ ਚੱਲ ਠੀਕ ਐ ਮੰਗਵਾ ਦਿੰਨੀ ਆ, ਚੰਗਾ ਲੱਗਣ ਡਿਆ ਤੇ।
ਦੂਜਾ ਸੈੱਟ ਐ।
ਉਹੀ ਸੈਟ ਉੱਤੇ ਟੀ ਸ਼ਰਟ ਦੇ ਥੱਲੇ ਲੋਅਰ ਜੀ।
ਲੋਵਰ ਵਾਲਾ ਅੱਛਾ, ਓਹੀ ਪਾਉਂਦੀ , ਉਹੋ ਜਿਹੇ ਪਸੰਦ ਕਰ ਕਰਦੀ, ਮੈਂ ਉਹੋ ਜਿਹੇ ਪਸੰਦ ਕਰਦੀ ਏ।
ਹਾਂ, ਚੰਗੇ ਫਿਰ ਤੇ ਓਹੀ ਲੱਗਦੇ, ਬਾਕੀ ਸਕੱਟ ਕਹਿੰਦੀ ਰਹਿੰਦੀ ਐ ਸਕੱਟ ਲੈਣੀ ਸਕੱਟ ਲੈਣੀ ਪਿੱਛੇ ਪਈ ਆ ਹੋਈ ਆ, ਮੈਂ ਕਿਹਾ ਚੱਲ ਇੱਕ ਲੈ ਦੇਵਾਂਗੇ ਸੈਂਟ ਬੱਚੇ।
ਹਾਂ।
ਨਹੀਂ ਪਾ ਲਵੇ ਸ਼ੋਟ ਜਹੀ ਪਾਉਣੀ ਕਹਿੰਦੀ।
ਆਹੋ ਠੀਕ ਆ ਨਾ ਫਰੀ ਰਹਿੰਦੇ ਇਥੇ ਬੱਚੇ।
ਹਾਂ ਤਾਂ ਕਰਕੇ ਤੇ ਮੈਨੂੰ ਆਹੀ ਠੀਕ ਲੱਗਦਾ, ਹਾਂ ਪੈਂਟ ਸ਼ਰਟ ਠੀਕ ਆ ਆਰਾਮ ਨਾਲ।
ਓ ਤੇ ਹੈ।
ਰਹਿੰਦੇ ਅਰਾਮ ਨਾਲ, ਬਾਕੀ ਦੂਜੇ ਕੱਪੜੇ ਤੇ ਫਸਦੇ ਫੁਸਦੇ ਰਹਿੰਦੇ, ਬਾਕੀ ਦੂਜੇ ਪਾਉਣੇ ਵੀ ਕਿੱਥੇ ਆ। ਜਾਣਾ ਉਹਨਾਂ ਨੇ ਹੋਣਾ ਕਿਥੇ, ਹੂੰ। ਜ਼ਿਆਦਾ ਜਾਣਾ ਨੀ ਕਿਤੇ ਬਸ ਜਾਣਾ ਤੇ ਮਾਰਕੀਟ ਜਾਓ, ਗੁਰਦੁਆਰੇ ਜਾਓ ਬਸ। ਉਹੀ ਨਾ ਬਾਕੀ ਇਹਨਾਂ ਦੇ ਪਾਪਾ ਨੂੰ ਵੀ ਇਸ ਤਰ੍ਹਾਂ ਦੇ ਹੀ ਪਸੰਦ ਆਉਂਦੇ ਕੱਪੜੇ ਜ਼ਿਆਦਾਤਰ, ਉਹ ਐਹੋ ਜਿਹੇ ਮੰਗਾ ਮੰਗਾ ਕੇ ਦਿੰਦੇ ਸਾਰੇ।
ਹੂੰ।
ਪਾਏ ਵੀ ਚੰਗੇ ਲੱਗਦੇ ਇਹਦੇ ਚ ਸੱਚੇ, ਮਤਲਬ ਜਿਸ ਤਰ੍ਹਾਂ ਜਿਸ ਤਰ੍ਹਾਂ ਸੂਟ ਕਰਦਾ ਕੱਪੜਾ।
ਅੱਛਾ।
ਹੂੰ। ਵੱਡੀ ਹੋਏਗੀ ਤੇ ਫਿਰ ਪਤਾ ਚਲੇਗਾ ਹੁਣ ਕਿਹੜੇ ਕੱਪੜੇ ਜਾਦਾ ਸੂਟ ਸਾਂਝ ਕਰਦੇ ਹੁਣ ਤਾਂ ਐਹੀ ਚੰਗੇ ਲੱਗਦੇ ਪਾਏ।
ਹੋਰ ਤੇ ਫੇਰ ਤੇ ਆਪਣੀ ਪਸੰਦ ਦੇ ਪਾਏਗੀ। ਚੰਗੇ ਲੱਗਣਗੇ ਇਹਨੂੰ ਉਦੋਂ ਤੇ ਆਪਣੀ ਪਸੰਦ ਦੇ ਪਾਉਣੇ ਸ਼ੁਰੂ ਕਰ ਦੇਣੇ।
ਹੂੰ, ਓ ਤੇ ਹੈ, ਨਹੀਂ ਪੰਦਰਾਂ ਸਾਲ ਤੱਕ ਆਪਣੀ ਪਸੰ ਪਸੰਦ ਦੇ ਪਵਾਵਾਂਗੇ, ਉਸਕੇ ਬਾਅਦ ਫਿਰ ਵੇਖੀ ਜਾਏਗੀ। ਫਿਰ ਉਹਦੇ ਬਾਅਦ ਆਪਣੀ ਪਸੰਦ ਲਏਗੀ ਹਾਂ, ਪੰਦਰਾਂ ਸਾਲ ਤੱਕ।
ਆਹੋ।
ਹਾਂ।
ਫੇਰ ਵੀ ਚਲੋ ਜਿਹੜੇ ਸਹੀ ਉਹੀ ਪਾਉਣੇ ਐਵੇਂ ਥੋੜੀ ਕੁਛ ਵੀ ਪਾਈ ਜਾਏਗੀ।
ਹਾਂ ਨਹੀਂ ਨਹੀਂ ਉਹ ਤੇ ਫੇਰ ਦੇਖ ਰਾਖ ਕੇ ਆਈ ਆ, ਉਹ ਤਰਾ ਉਹਦੇ ਪਾਪਾ ਨੇ ਪਾਉਣ ਦੇਣੇ। ਨਹੀਂ ਐਹੋ ਜਹੇ।
ਹਛਾ
ਬੁਰੀਆਂ ਲੱਗਦੀਆਂ ਵੇਖਿਆ ਨਾ, ਮਾਰਕੀਟ ਗਏ ਹੀ ਤੇ ਐਨੀਆਂ ਵੱਡੀਆਂ ਵੱਡੀਆਂ ਕੁੜੀਆਂ ਤੇ ਓ ਹਾਫ ਪੈਂਟਾਂ ਚ ਤੁਰੀਆਂ ਫਿਰਦੀਆਂ ਕਿੰਨੀ ਖਰਾਬ ਲੱਗਦੀਆਂ। ਆ ਓਹੀ ਆ।
ਹਾਂ ਸ਼ੁਰੂ ਤੋਂ ਫਿਰ ਇੱਕ ਉਹ ਜਾਂਦਾ ਨਾ ਪਾ ਪਾ ਕੇ ਫਿਰ ਇੱਧਰ ਘਰੇ ਵੀ ਹਾਫ-ਹਾਫ ਪਾ ਕੇ ਘੁੰਮਦੇ ਰਹਿੰਦੇ, ਫਿਰ ਉਹਨਾ ਨੀ ਲੱਗਦਾ ਸਾਨੂੰ ਨੀ ਲੱਗਦਾ ਲੱਗਦਾ, ਮਤਲਬ
ਹਾਂ, ਹਾਂ ਉਹੀ ਆ।
ਹਾਂ ਹਾਂ, ਕੋਈ ਦੂਸਰਾ ਵੇਖਦਾ ਤਾਂ ਉਹਨਾਂ ਨੂੰ ਲੱਗਦਾ। ਬਾਕੀ ਫਿਰ, ਘਰ ਦੇ ਬੱਚਿਆਂ ਦਾ ਫੇਰ ਓਨਾ ਨੀ ਲੱਗਦਾ।
ਹਾਂ ਉਹਹੀ ਚੀਜ਼ ਹੈ
ਹਮ ਉ ਤੇ ਇਸ ਤਰ੍ਹਾਂ ਮਰੀ ਉਹਦੀ ਤਾਈ ਦੀ ਕੁੜੀ ਦੀ ਕੁੜੀ ਉਹ ਹਾਂ ਉਹ ਨਾ ਜਿੱਦਣ ਅਸੀਂ ਲੋਂਗ ਗਏ ਸੀ ਪਹਿਲੇ ਦਿਨ ਸੋਣ ਵਾਸਤੇ ਤੇ ਉਹ ਦਿਨ ਵੀ ਉਹਨੇ ਨਿੱਕਰ ਪਾਈ ਹੋਈ ਤੇ ਉਹਦੀ ਮਾਮੇ ਫਿਰ ਡਾਟਾ ਕਹਿੰਦੇ ਜਾਂ ਚੇਂਜ ਕਰਕੇ ਆ ਕਰ ਕੇ ਮਾਸੀ-ਮਾਸੜਾ ਆਇਆ ਭਾਸ਼ਣ ਕਰ ਗਿਆ ਮੈਂ ਭੱਜੀ ਖੜੀ।
ਵੱਡੀ
ਚੇਂਜ ਕਰ ਵੱਡੀ ਵਾਲੀ ਏ।
ਅੱਛਾ।
ਮੈਂ ਕਿਹਾ ਸੇਮ ਪੀਂਸ ਮੈਂ ਕਿਹਾ ਮੇਰੇ ਕੋਲ ਵੀ ਇਹੋ ਜਿਹੀ ਹੈਗੀ ਆ ਕਹਿੰਦੀ ਹਾਂ ਕੰਫਰਟੇਬਲ ਲੱਗਦਾ। ਪਾ ਕੇ ਮੈਂ ਕਿਹਾ ਹਾਂ ਲੱਗਦਾ ਤੇ ਹੈ।
ਆ ਇਸ ਤਰ੍ਹਾਂ ਤੇ ਸਾਡੇ ਮੇਰੇ ਨਾਲ ਵੀ ਹੋਇਆ ਅੱਸੀ ਚਲੇ ਗਏ ਮੈਂ ਵੀ ਭੈਣ ਘਰ ਗਈ ਤੇ ਉਹਦੀ ਕੁੜੀ ਨੇ ਵੀ ਪਾਈ ਹੋਈ ਸੀ। ਉਹ ਮੁੜ ਕੇ ਸਾਂਮਣੇ ਤੇ ਮੈਂ ਕਿਹਾ ਆਉਣ ਕਿਉਂ ਨੀ ਡਈ ਸਤਿ ਸ੍ਰੀ ਅਕਾਲ ਬੁਲਾਉਣ ਕੀ ਗੱਲ ਆ। ਕਹਿੰਦੀ ਨਹੀਂ ਉਹਨੇ ਕੱਪੜੇ ਠੀਕ ਨੀ ਪਾਏ ਨਾ ਤਾਂ ਹੀ ਆਉਣ ਦੀ ਤੁਹਾਡੇ ਸਾਹਮਣੇ ਮੈਂ
ਠੀਕ ਹੈ ਨਾ ਫਿਰ ਲਗਾਉਂਦੀ ਤੁਹਾਨੂੰ।
ਹਾਂ।